ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹੋਰ ਕਿਵੇਂ ਹੋ?
ਵਧੀਆ ਵਧੀਆ ਜੀ ਤੁਸੀਂ ਦੱਸੋ?
ਵਧੀਆ ਜੀ ਹੋਰ ਘਰ ਪਰਿਵਾਰ ਕਿਵੇਂ ਆ ਜੀ।
ਸਾਰੇ ਵਧੀਆ ਤੁਸੀਂ ਦੱਸੋ ਜੀ ਕਿਵੇਂ ਨੇ ਘਰ ਪਰਿਵਾਰ ਚ?
ਵਧੀਆ ਹੋਰ ਕੀ ਕਰਦੇ ਸੀ ਜੀ।
ਕੁਛ ਨੀ ਬਸ ਫ੍ਰੀ ਸੀ ਜੀ।
ਓਕੇ ਜੀ ਅੱਜ ਆਪਾਂ ਜ ਪੰਜਾਬੀ ਸਭਿਆਚਾਰ ਦੇ ਟੋਪਿਕ ਤੇ ਗੱਲ ਕਰਾਂਗੇ ਜੀ।
ਹਾਂਜੀ ਹਾਂਜੀ, ਬੋਲੋ ਜੀ ਜ਼ਰੂਰ ਜੀ।
ਪੰਜਾਬੀਆਂ ਦਾ ਜੀਵਨ ਜਾਂਚ ਰਹਿਣ ਸਹਿਣ ਇਤਿਹਾਸ ਬੋਲੀ। ਜਿਹੜੀ ਵੀ ਹੈਗੀ ਉਹ ਸਾਰੀ ਪੰਜ ਪੰਜਾਬੀ ਸੱਭਿਆਚਾਰ ਤੇ ਵਿਰਸੇ ਨਾਲ ਰਿਲੇਟ ਕਰਦੀ ਐ ਜੀ।
ਹਾਂਜੀ ਹਾਂਜੀ, ਬਿਲਕੁਲ ਜੀ।
ਅਹ ਜਿਹੜੀ ਅ ਸਮਾਜਿਕ ਵਿਰਸੇ ਮਨੁੱਖ ਨੂੰ ਆਪਣੇ ਨਾਲ ਜੋੜ ਕੇ ਰੱਖਦੀ ਐ ਜੀ।
ਹਾਂਜੀ ਹਾਂਜੀ ਬਿਲਕੁਲ ਜੀ।
ਅਹ ਜਿਹੜੇ ਪੰਜਾਬੀ ਹੁੰਦੇ ਨੇ ਜੀ ਉਹਨਾਂ ਦੀਆਂ ਕਦਰਾਂ ਕੀਮਤਾਂ ਸਾਰੀਆਂ ਪੰਜਾਬੀ ਸੱਭਿਆਚਾਰ ਨਾਲ ਮਿਲਦੀਆਂ ਹੁੰਦੀਆਂ ਨੇ।
ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ।
ਅਮ ਜਿਵੇਂ ਆਪਾਂ ਦੇਖੀਏ ਜੀ ਭਾਸ਼ਾ ਅਤੇ ਸਾਹਿਤ।
ਹਾਂਜੀ ਹਾਂਜੀ,
ਮਾਂ ਬੋਲੀ ਪੰਜਾਬੀ ਸੱਭਿਆਚਾਰ ਦਾ ਅਧਾਰ ਐ ਜੀ।
ਹਾਂਜੀ ਹਾਂਜੀ, ਬਿਲਕੁਲ ਜੀ।
ਬਾਬਾ ਫਰੀਦ ਗੁਰੂ ਨਾਨਕ ਦੇਵ ਜੀ ਅਤੇ ਬਾਰਿਸ਼ ਸ਼ਾਹ ਵਰਗੇ ਮਹਾਨ ਸੰਤਾਂ ਤੇ ਕਵੀਆਂ ਨੇ ਇਸ ਨੂੰ ਅਮੀਰ ਬਣਾ ਲਿਆ ਐ ਜੀ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ।
ਜੇੜਾ ਪੰਜਾਬੀ ਸੱਭਿਆਚਾਰ ਦਾ ਪਹਿਰਾਵਾ ਐ ਉਹ ਵੀ ਦੇਖੋ ਜੀ ਇੱਕ ਸਿੰਪਲ ਤੇ ਸਾਦਾ ਜੀ।
ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ।
ਅਹ ਪੰਜਾਬ ਦੇ ਰਵਾਇਤ ਪ੍ਰਵਾਹ ਪੁਰਸ਼ਾਂ ਲਈ ਕੁੜਤੇ, ਪਜਾਮੇ ਤੇ ਤੰਬੀ ਅਤੇ ਪੱਗ ਹੈ ਜੀ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ।
ਔਰਤਾਂ ਲਈ ਪਹਿਰਾਵਾ ਸਲਵਾਰ, ਕਮੀਜ਼, ਘੱਗਰਾ ਅਤੇ ਸਿਰਲ
ਅੱਛਾ।
ਤੇ ਲਈ ਗਈ ਫੁਲਕਾਰੀ ਦੁਪੱਟਾ ਹੈ ਜੀ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ।
ਜੇੜਾ ਪੰਜਾਬੀ ਸਭਿਆਚਾਰ ਅਪਣਾ ਵਿਰਸਾ ਹੈ ਜੀ ਇਹ ਅਪਣੇ ਬਹੁਤ ਮਹਾਨ ਵਿਰਸ ਐ ਜੀ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ।
ਜੇੜੀ ਪੰਜਾਬੀ ਬੋਲੀ ਐ ਇਹਦਾ ਅਪਣਾ ਅਪਣੇ ਜੀਵ ਇਚ ਬਹੁਤ ਸਾਰਾ ਮਹੱਤਵਪੂਰਨ ਯੋਗਦਾਨ ਹੈ ਜੀ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ।
ਅਪਣਾ ਖਾਣ-ਪੀਣ ਜੀ, ਪੰਜਾਬੀ ਖਾਣੇ ਬੌਤ ਮਸ਼ਹੂਰ ਨੇ ਜੀ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ।
ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਦਾਲ-ਮੱਖਣੀ ਮਿੱਸੀ ਰੋਟੀ ਤੇ ਲੱਸੀ
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ।
ਦੇਖੋ ਜਦੋਂ ਵੀ ਅਪਾਂ ਕਿਸੇ ਵੀ ਵਿਆਹ ਸ਼ਾਦੀ ਦੇ ਵਿੱਚ ਜਾਣੇ ਆ ਜੀ ਉੱਥੇ ਮੱਕੀ ਦੀ ਰੋਟੀ ਜ਼ਰੂਰ ਹੁੰਦੀ ਐ ਤਰੋਂ ਦਾ ਸਾਗ ਵੀ ਹੁੰਦਾ, ਇਹ ਜੇੜਾ ਵਿਰਸੇ ਨੂੰ ਮੁ ਮੂਹਰੇ ਰੱਖਿਆ ਜਾਂਦਾ ਐ ਹਰੇਕ ਪ੍ਰੋਗਰਾਮ ਦੇ ਉੱਤੇ ਈ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ।
ਵਿਰਸਾ ਅਤੇ ਲੋਕ ਕਲਾਮਾਈ ਜੇੜਾ ਲੋਕ ਨਾਚ ਐ ਜੀ, ਖੁਸ਼ੀਆਂ ਦੇ ਮੌਕਿਆਂ ਤੇ ਪੰਜਾਬੀ ਅ ਪੰਜਾਬੀ ਜੇੜੇ ਨੇ ਨੱਚਦੇ ਨੇ, ਭੰਗੜੇ ਪਾਉਂਦੇ ਨੇ। ਝੂਮਰ ਜਦਕਿ ਔਰਤਾਂ ਗਿੱਧਾ ਪਾਉਂਦੀਆਂ ਨੇ ਜੀ।
ਹਾਂਜੀ-ਹਾਂਜੀ।
ਅਤੇ ਖੁਸ਼ੀ ਨੂੰ ਦੁੱਗਣਾ ਕਰਨ ਦੇ ਵਿੱਚ ਰਹਿੰਦੇ ਨੇ। ਜਦੋਂ ਪੰਜਾਬੀ ਭੰਗੜਾ ਪਾਉਣ ਲੱਗ ਜਾਂਦੇ ਨੇ ਉਦੋਂ ਸਾਰੇ ਪਿੱਛੇ ਹਟ ਜਾਂਦੇ ਨੇ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ।
ਮੇਲੇ ਤੇ ਤਿਉਹਾਰ ਜਿਵੇਂ ਜੀ ਵਿਸਾਖੀ, ਲੋ ਹੜੀ, ਦੀਵਾਲੀ ਪੰਜਾਬ ਦੇ ਮੁੱਖ ਤਿਉਹਾਰ ਨੇ ਜੀ।
ਹਾਂਜੀ-ਹਾਂਜੀ।
ਇਸ ਤੋਂ ਇਲਾਵਾ ਛਪਾਰ ਦਾ ਮੇਲਾ
ਹਾਂਜੀ, ਬੌ ਮਸ਼ੂਰ ਆ ਜੀ।
ਹਾਂਜੀ, ਸੱਭਿਆਚਾਰਕ ਵਿੱਚ ਸਾਂਝ ਤੇ ਪ੍ਰਤੀਕਰਨੀ ਜੇੜੀ ਵਿਸਾ ਸਾਖੀ ਐ, ਉਹ ਪੰਜਾਬ ਦੇ ਵਿੱਚ ਬਹੁਤ ਜੈਦਾ ਧੂਮ ਧਨਾ ਧਾਮ ਨਾਲ ਮਨਾਈ ਜਾਂਦੀ ਐ ਜੀ।
ਹਾਂਜੀ-ਹਾਂਜੀ, ਬਿਲਕੁਲ ਜੀ।
ਉ ਦਾ ਤਿਉਹਾਰ ਮਨਾਇਆ ਜਾਂਦਾ ਸੀ ਅਤੇ ਜੋ ਪੁੱਤਰਾਂ ਦੀ ਲੋੜ ਈ ਬੌ ਬਹੁਤ ਧੁਮਧਾਮ ਨਾਲ ਮਨਾਈ ਜਾਂਦੀ ਐ ਜੀ।
ਹਾਂਜੀ ਹਾਂਜੀ
ਮ ਤੁਸੀਂ ਕੁਛ ਖਰਕਾ ਕਰ ਰਹੇ ਹੋ ਤੁਹਾ
ਅਤੇ ਦੀਵਾਲੀ ਦਾ ਤਿਉਹਾਰ ਵੀ ਬਹੁਤ ਹੀ ਮੁੱਖ ਤਰੀਕੇ ਨਾਲ ਮਨਾਇਆ ਜਾਂਦਾ ਹੈ ਜੀ
ਹਾਂਜੀ
ਛਪਾਰ ਦਾ ਮੇਲਾ ਜਿਹੜਾ ਬਹੁਤ ਹੀ ਵੱਡਾ ਲੱਗਦਾ ਜੀ ਆਪਣਾ ਮਤਲਬ ਉੱਥੇ ਲੋਕ ਬਹੁਤ ਸੁੱਖਾ ਸੁੱਖ ਕੇ ਆਉਂਦੇ ਨੇ ਇਹ ਪੰਜਾਬ ਦਾ ਬਹੁਤ ਹੀ ਮਹਾਨ ਮੇਲਾ ਹੈ ਜੀ ਜਰਗ ਦਾ ਮੇਲਾ ਬਹੁਤ ਮਹੱਤਵਪੂਰਨ ਮੰਨਿਆ ਗਿਆ ਜੀ
ਹਾਂਜੀ ਹਾਂਜੀ
ਆਪਣੇ ਸੱਭਿਆਚਾਰਕ ਕਾਦਰਾਂ ਕੀਮਤਾਂ ਬਹੁਤ ਜ਼ਿਆਦਾ ਨੇ ਜੀ
ਹਾਂਜੀ ਹਾਂਜੀ ਬਿਲਕੁਲ ਜੀ
ਕਹਿ ਜਾਣੇ ਕਿਰਤ ਅਤੇ ਵੰਡ ਕੇ ਛਕਣਾ ਮਿਹਨਤ ਕਰਨਾ ਤੇ ਪੰਜਾਬ ਆਪਣੀ ਕਮਾਈ ਵਿੱਚ ਲੋੜਵੰਦਾਂ ਦੀ ਮਦਦ ਕਰਨਾ ਇਹ ਪੰਜਾਬੀਆਂ ਦੀ ਜੀ ਮੁੱਖ ਇੱਕ ਮੁੱਖ ਗੁਣ ਮੰਨਿਆ ਗਿਆ ਜੀ ਕਿਉਂਕਿ ਸਾਰਾ ਦਿਨ ਖੇਤ ਦੇ ਵਿੱਚ ਕੰਮ ਕਰਨਾ ਅਤੇ ਹੋਰ ਬਹੁਤ ਸਾਰੇ ਕੰਮ ਕਰਨੇ ਅਤੇ ਲੋਕਾਂ ਨੂੰ ਜਿਹੜਾ ਕੀ ਹੈ ਮਦਦ ਕਰਨੀ ਪੰਜਾਬੀ ਦਾ ਇੱਕ ਮੁੱਖ ਧਰਮ ਹੈ ਜੀ
ਹਾਂਜੀ ਹਾਂਜੀ
ਮਹਨਮਾਨਵਾਜੀ
ਹਾਂਜੀ ਹਾਂਜੀ
ਅਹ ਪੰਜਾਬੀ ਹਰ ਮਹਿਮਾਨ ਦਾ ਸਵਾਗਤ ਖੁੱਲ੍ਹੇ ਦਿਲ ਨਾਲ ਕਰਦਾ ਕਦੇ ਵੀ ਕਿਸੇ ਮਹਿਮਾਨ ਨੂੰ ਦੇਖ ਕੇ ਮੱਥੇ ਤਉੜੀ ਨਹੀ ਪਾਊਗਾ ਜੀ
ਹਾਂਜੀ ਹਾਂਜੀ ਬਿਲਕੁਲ ਜੀ
ਜਿਹੜਾ ਪੰਜਾਬੀ ਆ ਉਹ ਹਰੇਕ ਨੂੰ ਮੰਨਦਾ
ਹਾਂਜੀ ਬਿਲਕੁਲ ਜੀ
ਅਹ ਆਪਾਂ ਜੇ ਦੇਖਿਆ ਜਾਵੇ ਜੀ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨਾਚ ਨੇ ਉਹ ਕਰਵਾਏ ਜਾਂਦੇ ਨੇ ਅਤੇ ਹੋਰ ਬਹੁਤ ਸਾਰੇ ਤਿਉਹਾਰ ਮੇਲੇ ਮਨਾਏ ਜਾਂਦੇ ਨੇ ਜੀ
ਹਾਂਜੀ ਹਾਂਜੀ ਬਿਲਕੁਲ
ਤੇ ਇਸਦੇ ਵਿੱਚ ਆਪਾਂ ਬਹੁਤ ਸਾਰਾ ਕੁਛ ਦੇਖਦੇ ਹਾਂ ਜੀ ਅ ਸੱਭਿਆਚਾਰ ਮਨੁੱਖ ਦੀ ਹੋਂਦ ਦੀ ਸਥਿਤੀ ਦਾ ਪ੍ਰਤੀਮਾਨ ਹੈ ਜੀ ਅਤੇ ਮਨੁੱਖ ਦਰਜਾ ਸੱਭਿਆਚਾਰ ਨੂੰ ਇੱਕ ਪਛਾਣ ਦਾ ਬਿੰਦੂ ਬਣਾਉਂਦਾ ਸੀ
ਹਾਂਜੀ ਹਾਂਜੀ
ਅਹ ਜਿਵੇਂ ਆਪਾਂ ਦੇਖੀ ਜਾਈਏ ਜੀ ਮਨੁੱਖ ਨੇ ਆਪਣਾ ਮੌਜੂਦਾ ਰੁਤਬੇ ਆਪਣੇ ਸੱਭਿਆਚਾਰ ਦੇ ਮਾਧਿਮ ਮਾਧਿਅਮਾਂ ਰਾਹੀਂ ਹਾਸਲ ਕੀਤਾ ਜੀ
ਹਾਂਜੀ ਹਾਂਜੀ
ਅ ਪੰਜਾਬੀ ਭਾਸ਼ਾ ਪ੍ਰਚਲਿਤ ਸ਼ਬਦ ਸੱਭਿਆਚਾਰ ਨੂੰ ਨੂੰ ਅਸੀਂ ਸਾਫ ਸੁਥਰੇ ਵਿਵਹਾਰ ਵਿੱਚ ਅਰਥ ਲੈਂਦੇ ਹਾਂ ਕਿ ਹਿੰਦੀ ਭਾਸ਼ਾ ਵਿੱਚ ਇਸ ਸ਼ਬਦ ਦਾ ਸਮਾਨ ਅਰਥਿਕ ਸ਼ਬਦ ਵੀ ਸੰਸਕ੍ਰਿਤ ਵਜੋਂ ਮੰਨਿਆ ਗਿਆ ਹੈ ਜਿਹੜਾ ਇੱਕ ਸੱਭਿਆਚਾਰ
ਹਾਂਜੀ ਹਾਂਜੀ ਬਿਲਕੁਲ
ਅ ਪੰਜਾਬੀ ਜਨਜੀਵਨ ਅਨੇਕ ਪ੍ਰਕਾਰ ਦੇ ਜਿਵੇਂ ਕਾਰਜ ਹੋਰ ਰੁੱਝਿਆ ਵੀ ਹੋਇਆ ਰੁ ਰੋਜ਼ੀ-ਰੋਟੀ ਲਈ ਪੰਜਾਬ, ਦੁਨੀਆਂ ਭਰ ਵਿੱਚ ਕਿਸੇ ਵੀ ਧੰਦੇ ਨੂੰ ਨਹੀਂ ਛੱਡਦਾ ਜਿਹੜਾ ਇੱਕ ਪੰਜਾਬੀ ਹੈ ਜੀ।
ਹਾਂਜੀ-ਹਾਂਜੀ, ਬਿਲਕੁਲ।
ਪੰਜਾਬੀਆਂ ਦਾ ਖਾਣਾ ਪੀਣਾ ਤੇ ਪਹਿਰਾਵਾ ਇਹਨਾਂ ਦੀ ਬ ਖਰੀਦੇ ਦਿੱਖਦਾ ਵੀ ਸੂਚਕੇ
ਹਾਂਜੀ-ਹਾਂਜੀ।
ਏਨਾਂ ਦੀ ਮੁੱਖ ਖੁਰਾਕ ਹੈਗੀ, ਸਾਡੀ ਪੰਜਾਬੀਆਂ ਦੀ ਕਣਕ, ਚਾਵਲ, ਮੱਕੀ, ਬਾਜਰਾ, ਦਾਲਾਂ ਾਬ ਹ ਦਰ ਪੰਜਾਬੀ ਪੰਜਾਬ ਪਸ਼ੂਰ ਰਸ ਕਿਹੜਾ ਪੰ ਵੀ ਬੋਤ ਸਾਰੇ ਮਤਲਬ ਹੀ ਜਾਂਦੇ ਨੇ